ਹਾਜੀ ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚੱਲਦੇ ਆ, ਬਸ ਵਧੀਆ ਬੜੇ ਦਿਨਾਂ ਬਾਅਦ ਯਾਦ ਕੀਤਾ ਜੇ, ਕਿੱਥੇ ਸੀ ਅੱਜ ਕੱਲ?
ਬਸ ਟਾਈਮ ਈ ਨੀ ਲੱਗਿਆ ਗਰਮੀ ਬਹੁਤ ਐ ਤੇ ਬਸ ਘਰ ਈ ਹੁੰਨੇ ਆ, ਜਾਣਾ ਕਿੱਥੇ ਗਰਮੀ ਦੇ ਵਿੱਚ
ਮੈਂ ਵੀ ਰੋਟੀ ਬਣਾ ਕੇ ਵਿਹਲੀ ਹੋਈ ਆ।
ਅੱਛਾ-ਅੱਛਾ, ਮੈਂ ਵੀ ਹੁਣੇ ਰੋਟੀ ਬਣਾ ਕੇ ਵਿਹਲੀ ਹੋਈ ਸੀ। ਬਸ ਹੁਣੇ ਖਾਣੀ ਐ ਹਜੇ ਖਾਧੀ ਨੀ ਕਿਸੇ ਨੇ।
ਅੱਛਾ-ਅੱਛਾ, ਲੇਟ ਈ ਖਾਂਦੇ ਹੋਣੀ ਆ ਹਨਾ।
ਹਾਂਜੀ ਲੇਟ ਆਉਂਦੇ ਨੇ ਨਾ ਫਿਰ ਲੇਟ ਖਾਂਦੇ ਆ। ਹੋਰ ਦੱਸੋ, ਮੈਂ ਕਿਹਾ ਭੈਣ ਜੀ ਤੁਹਾਨੂੰ ਵੀ ਖਬਰ ਪਾਈ ਐ ਮੋਬਾਈਲ ਬੱਚਿਆਂ ਨੂੰ ਨਈ ਚਲਾਣੇ ਚਾਹੀਦੇ ਹੈਗੇ।
ਆਹੋ, ਅੱਖਾਂ ਖ਼ਰਾਬ ਹੁੰਦੀਆ ਪਈਆ ਨੇ ਇਨਫੈਕਸ਼ਨ
ਹਾਂਜੀ, ਫਲੂ ਵੀ ਫੈਲਦਾ ਪਿਆ ਨਾ ਕਿ ਮਤਲਬ ਬੱਚਿਆਂ ਨੂੰ ਐ ਮੋਬਾਇਲ ਨਾ ਦਵੋ ਕਿੰਨਾ ਕੁਛ ਚੱਲ ਗਿਆ ਮੋਬਾਇਲ ਦਾ ਬੱਚਿਆਂ ਨੂੰ ਤੇ
ਬੜਾ ਈ ਅੱਜ ਕੱਲ ਦੇ ਬੱਚੇ ਸੁਧਰਦੇ ਕਿੱਥੇ ਨੇ ਬਸ ਸ਼ਾਇਦ ਕੇ ਬੱਚਿਆਂ ਨੂੰ ਲੱਤ ਨਾ ਲੱਗੇ ਮੋਬਾਇਲ ਦੀ ਨਾ। ਐਕਟੀਵਿਟੀ ਚ ਪਾਓ ਬੈਸਟ ਐ। ਯ ਤੇ ਟੀਵੀ ਚ ਚਲਾ ਦੋ ਅੱਜ ਕੱਲ ਸਮਾਰਟ ਟੀਵੀ ਆ।
ਟੀਵੀ ਤਾਂ ਬਹੁਤ ਆ ਗਏ ਨੇ ਸਮਾਨ ਗੂਗਲ ਟੀ ਵੀ ਵੀ ਆਦਾ ਇੱਕ
ਹਾਂ,
ਲੇਕਿਨ ਬੱਚਿਆਂ ਨੂੰ ਮੋਬਾਇਲ ਨੀ ਕਹਿੰਦੇ ਦੇਣੇ ਚਾਹੀਦੇ, ਅੱਜ ਕੱਲ ਵੇਖ ਲੋ ਮੋਬਾਇਲ ਚ ਕਿੰਨੀਆਂ
ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਦੇ ਚਸ਼ਮੇ ਲੱਗੇ ਦੇ ਆ।
ਚਸ਼ਮੇ ਕਿੰਨੇ ਵੱਡੇ-ਵੱਡੇ ਲਗ ਪਏ ਨੇ ਬੱਚਿਆਂ ਨੂੰ
ਹਾਂ,
ਬੋਤ ਨਜ਼ਰਾਂ ਸ਼ੁਰੂ ਤੋਂ ਈ ਕਮਜ਼ੋਰ ਹੋਈਆ ਪਈਆਂ ਨੇ ਬੱਚਿਆਂ
ਹਾਂ ਉਹ ਹੁੰਦੇ ਆ, ਨਈ ਗਲਤ ਹੈ ਹਨਾ ਹੂੰ ਬੱਚੇਆਂ ਨੂੰ ਨਾ ਓ ਵੱਧੀਆ ਐਕਟੀਵਿਟੀ। ਆਹੋ ਬੱਚੇ ਨੂੰ ਵੀ ਬੜੀ ਲਾਤ ਹੈਗੀ ਛੋਟਾ ਮੁੰਡਾ ਚਲਾਂਦਾ ਮੇ ਤਾਂ ਹੂੰ
ਅੱਛਾ- ਅੱਛਾ ਮੇਰਾ ਵੀ ਛੋਟਾ ਈ ਓ ਫੇਰ ਜਦੋਂ ਸਕੂਲ ਜਾਂਦਾ ਤਾਂ ਤੇ ਕੋਈ ਨੀ ਇੱਕ ਦੋ ਵਜੇ ਓਨੇ ਆ ਕੇ ਫਿਰ ਇਨ ਓ ਨੇ ਥੋੜਾ ਸਾ ਫੋਨ ਵੇਖ ਕੇ ਥੋੜਾ ਸੋ ਕੇ ਫੇਰ ਚਾਰ ਵਜੇ ਫੇਰ ਟਿਊਸ਼ਨ ਚ ਚਲੇ ਜਾਂਦੇ ਨੇ ਸਕੂਲ ਦਾ ਰੂਟੀਨ ਚ ਛੁੱਟੀਆਂ ਸੀ ਨਾ ਤਾਂ ਬੜਾ ਫ਼ੋਨ ਵੇਖਿਆ ਏਨਾਂ ਨੇ। ਬੱਚੇਆਂ ਚ ਖੇਲਦੇ ਵੀ ਰਏ ਨੇ, ਜਦੋਂ ਸਕੂਲ ਜਾਂਦੇ ਫੇਰ ਨੀ ਮੈਨੂੰ ਕੋਈ ਟੈਂਸ਼ਨ ਚਲੋ ਬੰਦਾ ਦੋ ਵਜੇ ਆਂਦਾ ਤੇ ਅਗਰ ਘੰਟਾ ਵੇਖ ਵੀ ਲਏ ਅੱਧਾ ਘੰਟਾ ਤਾ, ਫੇਰ ਖੇਲਣ ਲੱਗ ਜਾਂਦੇ ਨੇ ਫੇਰ ਚਾਰ ਵਜੇ ਟਿਊਸ਼ਨ ਚੱਲ ਜਾਂਦੇ। ਛੇ ਵਜੇ ਆਂਦੇ ਨੌ ਵਜੇ ਮੈਂ ਸਵਾ ਦਿੰਨੀ ਹੁੰਨੀ ਆ।
ਅੱਛਾ -ਅੱਛਾ। ਮੇਰਾ ਤਾਂ ਹਜੇ ਛੋਟਾ ਏ ਨਾ ਐਲ ਕੇ ਜੀ ਚ, ਤੇ ਫੇਰ ਐਕਟੀਵੀਟੀਆ ਹੁੰਦੀ ਰੇਂਦੀਆਂ ਨੇ।
ਅੱਛਾ -ਅੱਛਾ।
ਆਹੋ ਸਕੂਲ ਮੈਂ ਪਾਤਾ ਸੀ ਹਾ ਹੂੰ, ਜਦੋ ਘਰ ਆਂਦਾ ਮੈਂ ਟੀਵੀ ਚਲਾ ਦਿੰਨੀ ਟੀਵੀ ਚ ਪੋਇਮ ਵਗੈਰਾ ਲਾ ਦਿੰਨੀ ਆ।
ਚਲਾਓ।
ਪੁਰਸ਼।
ਬੋਤ ਈ ਗ਼ਲਤ ਜੀ ਇੱਕ ਫੈਦਾ ਵੀ ਹੁੰਦਾ ਹੈ ਉਸ ਚੀਜ਼ ਦਾ ਸਾਨੂੰ ਵੀ ਹੁਣ ਅਸੀਂ ਚਲਾਨੇ ਆ ਫੋਨ- ਫੁਨ ਥੋੜ੍ਹਾ ਬੋਤ ਪਤਾ ਵੀ ਚੱਲਦਾ ਕੁਛ ਗੱਲਾਂ ਏਦਾ ਦੀਆਂ ਹੁੰਦੀਆਂ ਨੇ।
ਪੰਜਚਪ ਚਨੀ ਪਾਣੀ ਚਾਹੀ ਏ ਬੱਚੇ ਦੀ ਆਦਤ, ਹੁਣ ਅਸੀਂ ਵੱਡੇ ਹਾਂ ਸਾਨੂੰ ਬਾਹਰ ਚਲੋ ਕੋਈ ਕੰਮ ਨੂੰ ਜੀ ਕਿਵੇਂ, ਚਲਾਵਾ ਗੀ ਮੈਂ ਫੋਨ ਫਿਰ ਪਤਾ ਸਾਨੂੰ ਕੰਮ ਏ। ਆਹੋ- ਆਹੋ -ਆਹੋ -ਆਹੋ।
ਏ ਆਈ ਨਾਲ ਕਦੀ ਵੀਡੀਓਜ਼ ਵੇਖਦੀ ਮੈਂ ਕਿੰਨੀਆਂ ਆਂਦੀਆਂ ਪਈਆਂ ਬੱਚੇਆਂ ਦੀਆਂ
ਲੇਕਿਨ, ਏ ਆਈ ਦਾ ਕੁਛ ਸਹੀ ਵੀ ਯੂਜ਼ ਹੁੰਦਾ ਵਾ, ਤੇ ਕੁਛ ਗਲਤ। ਵੀ ਯੂਜ ਹੁੰਦਾ ਵਾ, ਕੁਛ ਅਗਰ ਸਮਝਣ ਵਾਲੇ ਹੋਣ ਬੱਚੇ ਤੇ ਏ, ਏ ਆਈ ਦ ਬੋਤ ਅੱਛਾ ਯੂਜ ਕਰ ਸਕਦੇ ਨੇ।
ਹੂੰ, ਏ ਆਈ ਚ' ਕੇਂਦੇ ਨੇ ਕਿ ਮਤਲਬ ਫੋਟੋ ਨਾ ਖਿੱਚੋ ਆਪਣੀ ਕਪਲ ਜਿਸ ਤਰਾ ਫੋਟੋ ਬਣਾ ਲੈਂਦੇ ਸੀ ਆਂਦੇ ਹੁੰਦੇ ਸੀ।
ਉਹੀ ਤਾਂ ਕੈ ਰਈ ਹੂੰ ਗਲਤ ਯੂਜ਼ ਕਰ ਰਹੇ ਨੇ।
ਨਈ ਚਾਈਦੀ।
ਕੁਛ ਸਹੀ ਵੀ ਯੂਜ ਕਰ ਰਹੇ ਨੇ ਹੁਣ ਏ ਆਈ, ਚੈਟ ਜੀ ਪੀ ਟੀ ਕਈ ਸਾਨੂੰ ਕੋਸ਼ਨ ਜਿੱਦਾ ਕੁਛ ਜ਼ਿਆਦਾ ਮਾਂ ਪਿਓ ਜਿੱਦਾ ਜਾਦਾ ਨਹੀਂ ਪੜ੍ਹੇ ਹੋਏ ਹੁੰਦੇ ਏ ਆਈ ਚੈਟ ਜੀ ਪੀ ਜੈ਼ਮਨੀ ਨਿਕਾਲੋ ਜੇ਼ਮਨੀ ਨਿਕਾਲੋ ਉਹ ਫੇਰ ਇੱਕ ਦਮ ਕੋਸ਼ਨ ਸਾਨੂੰ ਦੱਸ ਦਿੰਦਾ ਉਹ ਤੇ ਸਹੀ ਯੂਜ ਐ, ਹੁਣ ਏ ਫੋਟਵਾ। ਉਹਨਾਂ ਦਾ ਚੱਕਰ ਤੇ ਬੜਾ ਹੀ ਉਹ, ਹੋ ਗਿਐ ਨਾ।
ਹਾਂ, ਇੱਕ ਵਾਰ ਤੇ ਕਿਸੇ ਦੀ ਤੇ ਫੋਟੋ ਹੀ ਮਤਲਬ ਇੱਕ ਫੋਟੋ ਗਲਤ ਬਣਾ। ਤੀਂ ਸੀ ਮਤਲ ਨਿਊੂਜ ਜੀ ਬਣਾਤੀ। ਮਿਊਟ ਕਰਤੀ ਮਤਲ ਗਲਤ ਯੂਜ਼ ਕਰਦੇ ਨੇ ਕੋਈ ਲੋਕ। ਕੋਈ ਲੋਕ ਅੱਛਾ, ਤੇ ਚਲੋ ਚਰ ਕੋਈ ਲੋਕ ਬਹੁਤ ਦੁਨੀਆਂ ਬਹੁਤ ਬੇਕਾਰ ਹੋਈ ਦੀ ਅੱਜ ਕੱਲ੍ਹ।
ਬੋਤ ਹੀ
ਸੋਸ਼ਲ ਮੀਡੀਆ ਚ ਤੇ ਵੈਸੇ ਵੀ ਥੋੜ੍ਹੀ ਬੋਤ ਨਾ ਘੱਟ ਹੀ ਫੋਟੋਆਂ ਪਾਂਣੀ ਚਾਹੀਦੀਆਂ, ਆਪਣੇ ਪਰਸਨਲ ਤੇ ਘੱਟ ਈ ਪਾਓ, ਅੱਜ ਕੱਲ੍ਹ ਬਹੁਤ ਜਾਦਾ ਉਹ ਹੋਇਆਂ ਦੈ। ਕੁਵਾਰੀ ਕੁੜੀਆਂ ਨੂੰ ਤੇ ਵੈਸੇ ਈ ਨੀ ਪਾਂਣੀ ਚਾਹੀਦੀ। ਮਾਹੌਲ ਬਿੱਲਕੁਲ ਨੀ ਸਈ ਮੋਬਾਇਲ ਦੇ ਚੱਕਰ ਚ' ਬਹੁਤ ਬੇਕਾਰ ਹੋਇਆ ਦਾ ਕੰਮ
ਹਾਂ
ਅਸੀਂ ਤੇ ਆਪ ਫੋਨ ਚਲਾਨੇਂ ਆਂ ਥੋੜ੍ਹਾ ਬੋਤ। ਬਸ ਵੇਖ ਲਈਆ ਖ਼ਬਰਾਂ, ਨਿਊਜ ਵਗੈਰਾ ਫੇਸਬੁੱਕ ਚ' ਨਿਊਜ਼ ਵਗੈਰਾ ਵੇਖ। ਵੇਖ ਲੈਣੇ ਆਂ ਲੇਕਿਨ ਬੱਚਿਆਂ ਨੂੰ ਯੂਟੂਬ ਅੱਜ ਕੱਲ੍ਹ ਯੂਟੂਬ। ਕੁਛ ਵੀ ਗ ਗ਼ਲਤ ਵੀਡੀਓਜ਼ ਆਣ ਲੱਗ ਗਈਆ ਨੇ, ਬੱਚਿਆਂ ਨੂੰ ਵੀ ਦੇਣ ਦਾ ਹਾਲ ਨੀ।
ਫੇਰ ਏਦਾਂ ਕਰੋ, ਏਦਾਂ ਕਰੋ ਫੇਰ ਬੱਚੇ ਵੀ ਓਦਾਂ ਹੀ ਵੀਲੋਗ ਬਣਾਂਦੇ ਨੇ। ਹੋਰ ਕੀ ਕਰਦੇ ਓ ਹੋਰ ਭੈਣ ਜੀ ਹੋਰ ਸੁਣਾਓ।
ਬੇਟੇ ਗ਼ਲਤ ਵੀ ਨੀ ਯੂਜ਼ ਕਰਨੀ ਚਾਹੀਦੀ ਨਾ।
ਹਾਂ
ਹਮਮ---ਹੋਰ ਸੁਣਾਓ, ਤੁਸੀਂ ਸੁਣਾਓ ਭੈਣ ਜੀ।
ਬਸ ਵਧੀਆਂ। ਹ
ਤੁਆਡੇ ਘਰ ਦੇ ਵੀ ਸਾਰੇ ਜਾਣੇ ਫੋਨ ਚਲਾਂਦੇ ਨੇ ਯਾ ਤੁਸੀ ।
ਸਾਰੇ ਚਲਾਂਦੇ ਨੇ, ਸਭ ਚਲਾਂਦੇ ਨੇ ਫੋਨ ਬਸ ਐ ਵੇ ਕਿ ਬਸ ਲਿਮਟ। ਟੇਡੀ ਆਨ ਕੀ।
ਅੱਛਾ, ਤੁਆਡੇ ਵੀ ਦੱਸੋ ਬੱਚ। ਚੇ ਯੂਟੂਬ ਦੇ ਵਿੱਚ ਜਿਦਾਂ ਗਲਤ ਵੀਡੀਓ ਆਂਦੀਆਂ ਨੇ।
ਹਾਂ, ਭੈਣ ਜੀ ਉਹ ਤੇ ਫੇਰ ਨਈ। ਜਦੋਂ ਵੇਖੋ ਤੇ ਫੇਰ ਬੜੀ ਸਾਰੀਆਂ ਆਏਗੀਆਂ, ਨਾ ਵੇਖੋ ਤੇ ਫੇਰ ਉਹ ਨੀ ਆਂਦੀਆਂ।
ਅੱਛਾ
ਆਹੋ।
ਅੱਛਾ ਭੈਣ
ਇੱਕ ਭੈਣ ਜੀ ਇੱਕ ਓਪਸ਼ਨ ਆਂਦੈ ਯੂਟੂਬ ਚ ਨਾ ਨੋਟ ਇੰਟਰਸਟਿਡ ਦਾ, ਜਿਦਾਂ ਉਹ ਗਲਤੀ ਵੀਡੀਓ ਆਂਦੀਆਂ, ਉਹ ਨੋਟ ਇੰਟਰਸਟਿਡ ਕਰ ਦੋ ਉਹ ਫੇਰ ਨੀ ਆਂਦੀਆਂ। ਆਹੋ ਉਹ ਬੱਚੇ ਜਿੱਦਾਂ ਚਲਾਂਦੇ ਆਂ ਨਾ ਤੁਸੀਂ ਆਪ
ਬੱਚਾ ਕੀ ਕਰਦੈ
ਕਰੋ
ਅੱਛਾ ਅੱਛਾ
ਹਮ
ਹਾਂਜੀ ਹੋਰ ਬਸ ਵਧੀਆ ਤੁਸੀਂ ਦੱਸੋ।
ਬਸ ਵਧੀਆ, ਮੇਰੀ ਜੇਠਾਨੀ ਸੀ ਏਦਾਂ ਹੀ ਬੜੀ ਦੂਰ ਦੀ ਰਿਸ਼ਤੇਦਾਰੀ ਹੈਗੀ ਸੀ, ਅੱਜ ਕੱਲ ਕੁੜੀਆਂ ਹੀ ਨਹੀ ਸਹੀ। ਉਹਨਾਂ ਦਾ ਵਿਆਹ ਹੋਇਆ, ਦੋ ਮਹੀਨੇ ਹੋਏ ਤੇ ਕੁੜੀ ਭੱਗ ਗਈ, ਅੱਜ। ਕਲਾ ਵੀ ਕੇਸ ਬੜੇ ਹੋਏ ਦੇ ਆ, ਆਹੋ ਕੁੜੀਆਂ ਨੀ ਸਹੀ ਤੇ ਮੁੰਡੇ ਨੀ ਸਹੀ, ਮੈਂ ਕੁਛ ਨੀ ਸੁ
ਆਜੋ ਜਿਨੇ ਫੋਨਾ ਨਾਲ ਹੀ ਫੋਨ ਫੋਨ ਜੋ ਹੈ ਨਾ ਉਹਦੇ ਨਾਲ ਹੀ ਵਿਗੜਦੇ ਪਏ ਨੇ ਬੱਚੇ ਅੱਜ ਕੱਲ੍ਹ।
ਹ।
ਬੱਚੇ ਜੋ ਵਿਗੜਦੇ ਪਏ ਨੇ ਨਾ, ਉਹ ਫੋਨਾ ਦੇ ਨਾਲ ਹੀ ਵਿ
ਆਹੋ, ਮਤਲਬ ਪਿਆਰ ਤੇ ਹੈ ਹੀ ਨੀ ਦੁਨੀਆਂ ਚ, ਪਤਾ ਨੀ ਕੀ ਚਾਹੁੰਦੀਆਂ ਨੇ। ਕੁੜੀਆਂ ਤੇ ਮੁੰਡੇ, ਨਾ ਮੁੰਡੇ ਘੱਟ ਨੇ ਨਾ ਕੁੜੀਆਂ ਘੱਟ ਨੇ।
ਹਾਂ, ਸਹੀ ਗੱਲ ਹੈ ਬਿਲਕੁਲ। ਅੱਜ ਕੁੜੀਆਂ ਜ਼ਿਆਦਾ ਹੋਈ ਦੀਆਂ ਨੇ, ਕੁੜੀਆਂ ਜ਼ਿਆਦਾ ਹੋਈ ਦੀਆਂ ਨੇ।
ਨੇ ਹਾਂ, ਮੈਂ ਤੇ ਗੱਲ ਸੋਚ ਕੇ ਹੈਰਾਨ ਹੀ ਮੈਂ ਕਿਹਾ ਹੈਂ, ਇਹ ਗੱਲ ਹੋ ਗਈ ਏ।
ਅਸੀਂ ਨੀ ਆਪਣੇ ਬੱਚਿਆਂ ਨੂੰ ਬਾਹਰ ਕੱਢਦੇ, ਅਸੀਂ ਅੰਦਰ ਹੀ ਰੱਖਣੇ ਹਾਂ।
ਹਾਂ ਚੰਗਾ ਕੀਤਾ, ਮਤਲਬ ਜਾਓ।
ਨਾ ਕਢ ਹਾਂ, ਆਹੋ ਮੰਮੀ ਪਾਪਾ ਨਾਲ ਜਾਓ, ਮੈਂ ਤੇ ਬੱਚਿਆਂ ਨੂੰ ਇਹ ਸਿਖਾਂਦੇ, ਫਰੈਂਡ ਜੋ ਹੁੰਦੇ ਨੇ, ਮੰਮੀ ਪਾਪਾ ਹੀ ਹੁੰਦੇ ਨੇ। ਸਾਡੇ ਨਾਲ ਗੱਲ ਸ਼ੇਅਰ ਕਰੋ, ਸਭ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾ ਦੋ ਨਾ ਕਿ ਕੀ ਹਾਂ। ਅੱਜ ਕੱਲ੍ਹ ਬੱਚੇ ਫੋਨਾਂ ਤੋਂ ਹੀ ਬੜਾ ਕੁਛ ਸਿੱਖ ਲੈਂਦੇ ਨੇ, ਅੱਜ ਕੱਲ ਤਾਂ ਫੋਨ ਹੀ ਇੰਨੇ ਚੱਲ ਪਏ ਨੇ ਤੇ।
ਕਦੇ ਕੁੜੀਆਂ ਨੂੰ ਵੀ ਪਤਾ ਨੀ ਕੀ ਹੋਈ ਜਾਂਦਾ, ਇੰਨੇ ਵੱਡੇ- ਵੱਡੇ ਮੁੰਡਿਆਂ ਨਾਲ ਵਿਆਹ ਕਰਕੇ ਭਗ ਭ ਜਾਂਦੀਆਂ, ਪਹਿਲੇ ਦੇ ਵਿਆਹ ਕਰਦੀਆਂ ਨੇ, ਫਿਰ ਭੱਗ ਵੀ ਜਾਂਦੀਆਂ ਨੇ, ਸਮਝ ਇਨੀ ਲੱਗਦਾ ਹੁੰਦਾ ਵਾ ਕੀ ਏ ਆਹੋ।
ਕਈ ਫੋਨ
ਦਾ ਚੱਕਰ ਚੱਲਦਾ ਪਿਆ ਸੀ ਨਾ। ਇੰਨੇ ਵੱਡੇ ਮੁੰਡੇ ਨਾਲੇ ਦਾ ਚੱਕਰ ਚੱਲਦਾ ਵ, ਇੰਨੇ ਸੋਹਣੇ ਮੁੰਡੇ ਨੂੰ ਛੱਡਦਾ ਦੱਸ।
ਅੱਛਾ, ਓਹੋ।
ਦੋ ਤਿੰਨ ਮਹੀਨੇ ਹੋਏ ਵਿਆਹ ਨੂੰ ਬਸ, ਤੂੰ ਨਾ ਕਰਦੀ ਵਿਆਹ।
ਹਾਂ ਸਹੀ ਗੱਲ ਏ ਬਿਲਕੁਲ।
ਨਹੀਂ ਮਾਂ ਪਿਓ ਨੂੰ ਸੱਚ ਗੱਲ ਦੱਸੋ ਤੁਸੀਂ, ਜੋ ਤੁਹਾਡੇ ਮਨ ਚ ਏ। ਫੇਰ ਉਹਨੇ ਵਿਆਹ ਕਰ ਲਿਆ ਮਜਬੂਰੀ ਚ, ਬਾਅਦ ਚੋਂ ਕਹਿੰਦੀ ਮੈਨੂੰ ਡਿਵੋਰਸ ਚਾਹੀਦਾ, ਹੈ ਇਹਨਾਂ ਨੇ ਖੇਲ ਸਮਝਿਆ ਤਾਂ ਜੇ ਅੱਜ ਕੱਲ ਦੀ ਕੁੜੀਆਂ ਨੇ।
ਅੱਛਾ -ਅੱਛਾ ਸਹੀ ਗੱਲ ਏ। ਬੜਾ ਧਿਆਨ ਰੱਖਣਾ ਪੈਂਦਾ, ਕੁਛ ਨੀ ਹਾਂ ਇਹ ਤੇ ਹੈ ਹੀਏ।
ਐਵੇਂ ਕਿ ਬਸ ਧਿਆਨ ਰੱਖੋ।
ਸਹੀ ਗੱਲ ਐ ਬਿਲਕੁਲ। ਧਿਆਨ ਤਾਂ ਪੂਰਾ ਰੱਖਣਾ ਪੈਂਦਾ ਬੱਚਿਆਂ ਦਾ, ਬੱਚਿਆਂ ਦਾ ਵਿਖਦੇ ਰਹੋ ਕਿ ਫੋਨ 'ਚ' ਕੀ ਚਲਾਉਂਦਾ ਵਾ, ਫੋਨ ਵੀ ਅਗਰ ਵੇਖਦਾ ਨਾ ਬੱਚਾ ਵੇਖ ਕੇ ਆਓ ਕੀ ਚਲਾਉਂਦਾ ਵਾ ਬੱਚਾ। ਜਾ ਵੇਖ ਕੇ ਨਾ ਉਸ ਦਿਨ ਨਾ ਬੱਚੇ ਵੇਖਦੇ ਹੁਣ ਨਾ ਯੂਟਿਊਬ ਚ ਵੀ ਗਲਤ ਵੀਡੀਓ ਆਉਣ ਲਗ ਪਈਆਂ ਨੇ, ਬੱਚਿਆਂ ਨੂੰ ਹੁਣ ਯੂਟਿਊਬ ਵੀ ਚਲਾਣਾ ਬਹੁਤ ਉਹ ਏ।
ਕਟਦੋ, ਹਾਂ ਫੇਸਬੁੱਕ ਤੇ ਖੈ ਕੇ ਯੂਟਿਊਬ ਵੀ ਕਟਦੋ।
ਅੱਛਾ, ਨੋਟ ਇੰਟਰਰੇਸਟਿੰਗ। ਓਪਸ਼ਨ ਹੈਗਾ, ਸੈਟਿੰਗ ਤੇ ਜਾ ਕੇ, ਓਹੀ ਉਹਦੀ ਯੂਟਊਬ।
ਤਾਂ ਵੀਡੀਓ ਹੁੰਦੀ ਨਾ ਉਹਦੇ ਥੱਲੇ ਡੋਟ ਆਦੇ ਆਂ, ਤਿੰਨ ਡੋਟ ਆਂਦੇ ਆ ਉੱਥੇ ਜਾ ਕੇ ਤੁਸੀਂ ਨੋਟ ਇੰਟਰਸਟਡ ਕਰ ਲਓ ਉਹ ਵੀਰ ਆਦੀ, ਆਹੋ।
ਅੱਛਾ
ਆਹ
ਅੱਛਾ ਏਦਾਂ ਕਰਨਾ ਮਤਲਬ ਨੋਟ ਇੰਟਰਸਟਡ ਦੀ ਮਤਲਬ ਫਿਰ ਵੀਡੀਓ ਗਲਤ ਨੀ ਆਣਗੀਆਂ
ਨਹੀਂ ਆਣਗੀਆਂ ਬੰਦ ਹੋ ਜਾਂਦੀਆਂ ਫਿਰ
ਅੱਛਾ- ਅੱਛਾ ਬੰਦ ਹੋਣੀ ਮਤਲਬ ਪਿੱਛੋਂ ਹੀ ਬੰਦ ਹੋ ਜਾਣਗੀਆਂ ਮਤਲਬ ਆਣਗੀਆਂ ਨਹੀਂ ਕਦੇ ਵੀ
ਹਾਂ ਉਹ
ਅੱਛਾ ਅੱਛਾ ਤੇ ਤੁਸੀਂ ਕੀਤਾ ਹੋਇਆ ਏਦਾਂ ਹੀ ਮਤਲਬ ਬੰਦ ਕੀਤਾ ਹੋਇਆ ਤੁਹਾਡੇ ਬੱਚੇ ਵੇਖਦੇ ਹੋਣੇ ਆਂ ਤੁਹਾਡੇ ਤੇ ਪੋਇਆਂ ਵੀ
ਹਾਂਜੀ, ਹਾਂਜੀ ਹਾਂ ਬਸ ਮੈਂ ਟੀ ਵੀ ਤੋਂ ਚਲਾ ਦਿੰਨੀ ਛੋਟਾ ਮੁੰਡਾ ਈ ਹੈ ਨਾ ਮੇਰਾ ਉਹ ਤਾਂ ਚਲਾਣ ਇਧਰ ਹਾਂਜੀ ਜੀ ਹੈਗੀਆਂ ਕੁੜੀਆਂ ਬੱਚੇ। ਉਹ ਦੱਸਦੇ ਰਹਿੰਦੇ ਆ ਕਿ ਮਾਮੀ ਆ ਵੇਖੋ ਏਦਾਂ ਹੋਇਆ ਚਾਚੀ ਏਦਾਂ ਹੋਇਆ ਏਦਾਂ ਹੋਇਆ। ਤੇ ਮੈਂ ਇਹਨਾਂ ਨੂੰ ਦੱਸ ਦੀ ਹਾਂ ਬੇਟਾ ਏਦਾਂ ਕਰੋ ਇਹਨਾਂ ਨੂੰ ਬੰਦ ਕਰਦੋ ਨੌਟ ਇੰਟ੍ਰਸਟ। ਬੰਦ ਕਰਦੋ ਸਹੀ ਰਹੇਗਾ ਹਾਂ।
ਅੱਛਾ ਮਤਲਬ ਨੌਟ ਇੰਟਰਸਟਿੰਗ ਦਾ ਉਹ ਕਰਦਾ ਨਾ। ਠੀਕ ਹੈ। ਮੈਂ ਉਹੀ ਮੈ ਅੱਜ ਹੀ ਕਰਾਂਗੀ ਹੁਣੀ ਮੈਂ ਕਰਨੀ ਆ।
ਬੜਾ ਕੁਛ ਏ ਉਹ ਫੋਨ ਚ ਸਰਚ ਕਰੋ ਆ ਜਾਂਦਾ। ਕਿਦਾਂ ਕਰੀਦਾ ਹੁੰਦਾ ਏਹ ਚੀਜਾਂ।
ਹਾਂਜੀ! ਹਾਂਜੀ।
ਹਾਂ ਚਲੋ। ਭੈਣਜੀ ਮੈਂ ਨਾ ਰੋਟੀ ਖਵਾਉਣੀ ਆ ਹਨਾ ਚਲੋ ਸਤਿ ਸ਼੍ਰੀ ਅਕਾਲ ਭੈਣਜੀ ਹਾਂਜੀ! ਹਾਂਜੀ। ਠੀਕ ਏ ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ